ਹ
ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਓ?
ਹੈਲੋ-ਹੈਲੋ।
ਆ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਵਧੀਆ।
ਕਿਵੇਂ ਓ? ਪਿਆਜ਼ ਆਗੀ ਐ?
ਹਾਂਜੀ ਆਵਾਜ਼ ਆ ਰੀ ਐ। ਕਿਵੇਂ ਓ ਤੁਸੀਂ ਵਧੀਆ?
ਤਰੀ ਵਾਜ਼ ਜੀ ਮੈਂ ਬੋਤ ਵਧੀਆ ਸੀ ਕਿਵੇਂ
ਹਾਂਜੀ ਸਭ ਠੀਕ ਕੀ ਕਰ ਰਏ ਸੀ ਤੁਸੀਂ?
ਮੈਂ ਤੇ ਪੜ੍ਹ ਰੀ ਸੀ। ਅੱਛਾ ਮੈਂ ਪੜ੍ਹ ਰੀ ਸੀ। ਮੈਂ ਹਾ ਥੋੜ੍ਹਾ ਟਾਈਮ ਮੈਂ ਪੜ੍ਹ ਲਾਂ। ਹਮ।
ਅੱਛਾ ਤਾਂ ਪੇਪਰ ਨੇ?
ਪੇਪਰ ਹਾਂ ਮਤਲਬ ਮੇਰੇ ਪੇਪਰ ਕੰਪਲੀਟ ਹੋ ਗਏ ਅੱਗੇ ਮੈਂ ਸੋਚ ਰੀ ਆ ਥੋੜਾ ਜਿਆ ਤਾਂ ਮਾਸਟਰਸ ਵਗੈਰਾ ਦੇਖ ਲਾਂ।
ਹ
ਹੈਨਾ ਜਾਂ ਫੇਰ ਮੈਂ ਕੰਪਿਊਟਰ ਦਾ ਡਿਪਲੋਮਾ ਕਰਲਾ। ਮੰਮਾ ਕਹਿ ਰੇ ਸੀ ਕਿ ਵੀ ਕੰਪਿਊਟਰ ਦਾ ਡਿਪਲੋਮਾ ਯਾ ਫਿਰ ਉਵੇਂ ਦੇਖ ਲੈ।
ਅੱਛਾ-ਅੱਛਾ ਕੋਈ ਨਾ ਬਾਕੀ ਮੈਂ ਵੀ ਮੇਰੇ ਵੀ ਪੇਪਰ ਹਜ਼ੇ ਚੱਲ ਰੇ ਨੇ -ਚੱਲ ਰੇ ਨੇ। ਫੇਰ ਉਹਦੇ ਨਾਲ ਹੀ ਮੈਂ ਵੀ ਦੇਖਦੀ ਹਾਂ ਕਿ ਕੀ ਕਰਸੇ ਹੈ ਤਾਂ ਬਹੁਤ ਕੁਛ ਮੌੋਕੇ ਕਰਨ ਨੂੰ। ਪਰ ਉਹੀ ਹੈ ਨਾ ਸਿਓਰ ਇੱਕ ਜੋਬ ਜੇ ਮਿਲ ਜੇਹ ਤਾਂ ਉਹਦੀ ਲੋੜ ਹੈ ਬਾਕੀ ਤਾਂ ਕੀ।
ਉਹ ਪਤਾ ਕੀ ਹੈ ਥੋੜਾ ਜਿਹਾ। ਕਨਫਿਊਜ ਹੋ ਜਾਂਦੇ ਆ ਕਿਉਂਕਿ ਆਪਾਂ ਜੇ ਜੋਬ ਸਰਚ ਕਰਨ ਜਾਂਦੇ ਹਾਂ ਨਾ ਤਾਂ ਬਹੁਤ ਸਾਰੀਆਂ ਜੋਬ ਨੇ ਬਹੁਤ ਜ਼ਿਆਦਾ ਸਾਰੀਆਂ ਹਨਾ।
ਸਾਰੀਆਂ ਜੋਬ ਤਾਂ ਨੇ ਪਰ ਜਿਹੜੀ ਆਪਾਂ ਨੂੰ ਫੀਲਡ 'ਚ ਵਧੀਆ ਲੱਗੇਗੀ ਮਤਲਬ ਜਿਸ ਫੀਲਡ ਜਿਹੜੀ ਆਪਾਂ ਜਿਸ ਫੀਲਡ ਦੀ ਪੜਾਈ ਕੀਤੀ ਆ, ਜਿਹੜੇ ਖੇਤਰ ਚ ਆਪਾਂ ਹੈਗੇ ਆ ਉਸ ਹਿਸਾਬ ਦੀ ਜਿਹੜੇ ਆਪਾਂ ਨੂੰ ਜੋਬ ਮਿਲੇ ਉਹੀ ਕਰਨ ਦਾ ਫਾਇਦਾ ਨਾ ਫੇਰ ਉਸ ਤੋਂ ਬਾਅਦ ਜੇਕਰ ਜੋਬ ਹੀ ਨਾ ਮਿਲੀ ਤਾਂ ਆਪਾਂ ਪੜਾਈਆਂ ਆ। ਨੀ ਕਰਕੇ ਬੈਠ ਗਏ ਉੱਥੇ।
ਮੈਂ ਤਾਂ ਹੀ ਮਾਸਟਰਸ ਨੀ ਕਰ ਰਹੀ ਹਲੇ, ਆਹੀ ਰੀਜ਼ਨ ਹੈ ਕਿਉਂਕਿ ਹੁਣ ਮੇਰੀ ਉਮਰ ਹੈ ਨਾ ਜੋਬ ਫਾਈਡ ਕਰਨ ਦੀ ਇੱਕ ਵਧੀਆ। ਤਾਂ ਕਿ ਮੈਂ ਆਪਦਾ ਫਿਊਚਰ ਸਿਓਰ ਕਰ ਸਕਾਂ, ਮਾਸਟਰਸ ਕਰਨ ਤੋਂ ਬਾਅਦ ਤਾਂ ਮੈਨੂੰ ਲੱਗਦਾ ਮੈਂ ਮੇਰੀ ਉਮਰ ਵੀ ਪੱਚੀ- ਛੱਬੀ ਹੋਜੂਗੀ, ਤੇ ਪ੍ਰੈਸ਼ਰ ਫੇਰ ਵਿਆਹ ਦਾ ਵੀ ਪ੍ਰੈਸ਼ਰ ਹੋ ਜਾਂਦਾ ਤੁਹਾਨੂੰ ਪਤਾ ਏ।
ਉਹੀ ਨਾ ਇਹਦੇ ਘਰ ਵੱਲੋਂ। ਤੇ ਹੈਗਾ ਵੀ ਉਹ ਵੀ ਇਹੀ ਚਾਹੁੰਦੇ ਆ ਕਿ ਮੈਂ ਘਰੇ ਆਪਣਾ ਪੜਾਈ ਜਿਹੜੀ ਮੈਂ ਤਾਂਵੇ ਹੁਣੇ ਮਾਸਟਰ ਅੱਗੇ ਜਾ ਕੇ ਜਿਹੜੀ ਮੈਂ ਕਰਨੀ ਹੋਵੇ। ਉਹ ਮੈਂ ਉਹੀ ਮਾਸਟਰ ਚੂਜ ਕਰਾਂ ਫੇਰ ਕਿਉਂਕਿ ਮੇਰਾ ਮਨ ਹੈਗਾ। ਆਪਦਾ ਦੋ ਜੀ ਕਰੇ ਨਾ। ਪਰ ਉਸ ਤੋਂ ਬਾਅਦ ਉਹਦੇ ਵਿੱਚ ਜੇ ਮੈਨੂੰ ਕੋਈ ਪੋਸਟ ਨਾ ਨਿਕਲਿਆ ਕਿਉਂਕਿ ਕੋਈ ਪੋਲਸੀਆਂ ਬਦਲ ਜਾਂਦੀਆਂ ਨੇ ਕੋਈ ਨਾਲ- ਨਾਲ ਸਾਰਾ ਕੁਛ ਹੁੰਦਾ ਰਹਿੰਦਾ ਤੇ ਉਹਦੇ ਬੇਸ ਤੇ ਕਿਤੇ। ਨੁਕਸਾਨ ਨਾ ਹੋ ਜੇ ਪੜਾ- ਪੜਾਇਆ ਵੀ ਪੈਸਾ ਲਾਇਆ ਵੀ ਬਰਬਾਦ ਨਾ ਹੋ ਜੇ। ਇਹ ਕੁਛ ਟੈਨਸ਼ਨ ਜੀ ਹੁੰਦੀ ਆ। ਤਾਂ ਕਰਕੇ ਉਹਦੇ ਕਰਕੇ ਮਤਲਬ ਚੂਜ ਨੀ ਕਰ ਪਾ ਰਿਹਾ ਉਹੀ ਫੇਰ ਰਾਤ ਖਾਣ ਨੂੰ ਵੀ ਤਾਂ ਹੈਗੀ ਗ ਕੋਈ। ਕਰਨਾ ਕੀ ਚਾਹੀਦਾ ਆਉਣ ਦੇ ਟਾਈਮ ਲਈ ਕੀ ਸਹੀ ਹੈ ਕੀ ਕੁਛ ਵੀ ਚੇਂਜ ਹੋ ਸਕਦਾ।
ਸਾਰੇ ਹਾਂਜੀ ਜਦੋਂ ਬਹੁਤ ਸਾਰੇ ਓਪਸ਼ਨ ਹੁੰਦੇ ਨੇ ਨਾ ਗਾਈਡੈਂਸ ਅ ਘੱਟ ਹੁੰਦੀ ਆਪਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਆਪਾਂ ਕੋਈ ਵੀ ਚੀਜ਼ ਸਿਲੈਕਟ ਕਰ ਲੈਂਦੇ ਹ ਜਿਵੇਂ ਮੈਨੇ ਬੀ ਕੋਮ ਸਿਲੈਕਟ ਕਰੀ। ਬਾਅਦ ਚ ਮੈਨੂੰ ਹੁੰਦਾ ਵੀ ਯਾਰ ਮੈਂ ਉਹ ਕਰ ਸਕਦੀ ਸੀਗੀ ਉਹ ਜ਼ਿਆਦਾ ਬੈਟਰ ਹੁੰਦਾ ਜੇ ਮੈਂ ਉਹ ਕਰ ਲੈਂਦੀ।
ਉਹੀ ਨਾ ਅੱਜ ਦੇ ਬੱਚਿਆਂ ਨੂੰ ਜੇ ਆਪਾਂ ਜ਼ਿਆਦਾ ਦੇਖੀਏ ਅੱਜ ਦੇ ਬੱਚਿਆਂ ਨੂੰ ਸਾਰਾ ਕੁਛ ਸਭ ਕਿਵੇਂ ਕਰਨਾ ਚਾਹੀਦਾ, ਕਿਵੇਂ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਸਾਰੇ ਕਿਉਂਕਿ ਜਿਵੇਂ ਆਪਾਂ ਹੁਣ ਉਹ ਫੇਸ ਚ ਗੁਜ਼ਰ ਚੁਕੇ ਆ ਹੁਣ ਆਉਣ ਵਾਲੇ ਦਾ ਟਾਈਮ ਆ ਉਹਨਾਂ ਨੂੰ ਆਲਰੇਡੀ ਸਾਰਾ ਉਹ ਸਭ ਇਹ ਗਾਈਡੈਂਸ ਦਿੱਤੀ ਵੀ ਹੈ। ਸਾਰਿਆਂ ਦੇ ਅਲੱਗ- ਅਲੱਗ ਕੋਚਿੰਗ, ਇੰਸਟੀਟਿਊਟ ਸੈਂਟਰ ਖੁਲ ਗਏ ਨੇ ਸਾਰਿਆਂ ਨੂੰ ਵਧੀਆ ਕੋਚਿੰਗਾਂ ਮਿਲਦੀਆਂ। ਹਰ ਪਾਸੇ ਸਾਰਿਆਂ ਦੇ ਮਾਇੰਡ ਸੈੱਟ ਥੋੜੇ ਬਹੁਤੇ ਕਲੀਅਰ ਨੇ ਜਿਹਨੇ ਆਪਣੇ ਉਸ ਟਾਈਮ 'ਤੇ ਨਹੀਂ ਹੁੰਦੇ ਸੀ।
ਹਾਂ ਉਸ ਟਾਈਮ ਤੇ ਜੇ ਆਪਾਂ ਆਪਣੇ ਆਪ ਨੂੰ ਦੇਖੀਏ ਤਾਂ ਘੱਟ ਸੀ ਮੇ ਬੀ ਆਪਾਂ ਕਹਿ ਸਕਦੇ ਹਾਂ ਕਿ ਵੀ ਜਾਂ ਤਾਂ ਕੋਈ ਜਨਰੇਸ਼ਨਲ ਗੈਪ ਹੋ ਸਕਦਾ। ਜਾਂ ਮੇਬੀ ਹੁਣ ਤਕਨੀਕ ਬਹੁਤ ਜ਼ਿਆਦਾ ਡਿਜੀਟਲ ਹੋ ਗਈ।
ਹੋ ਗਈ ਉਹ ਵੀ ਕਹਿ ਸਕਦੇ ਆ ਮਤਲਬ ਔਨਲਾਈਨ ਆਪਾ ਦਾ ਅੱਜ ਦੀ ਯੂਥ ਹੈ ਜਿਹੜੀ ਅੱਜ ਦਾ ਨੌਜਵਾਨ ਆ ਜਿਹੜਾ ਪੀੜੀ ਹੈ ਜਿਹੜੀ ਉਹ ਇੰਨਾ ਫਾਇਦਾ ਨਹੀਂ ਲੈ ਰਹੀ ਜਿਹੜਾ ਆਪਾਂ ਲੈ ਸਕਦੇ ਸੀ ਪਰ ਅੱਜ ਇਹ ਸਭ ਆਪਣੇ ਲਈ ਸਿਰਫ ਕਾਨੂੰ ਤੇ ਲਾਉਣ ਲਈ ਤੇ ਬਸ ਰੀਲਾਂ ਦੇਖਣ ਲਈ ਰਹਿ ਗਏ ਨੇ ਫੋਨ। ਹੋਰ ਤਾਂ ਕੁੱਛ ਆਪਾਂ ਇਹਦੇ ਨਾਲ ਕਰੀ ਸਕਦੇ ਕਿਉਂਕਿ ਹੁਣ ਜਿਹੜਾ ਆਪਣਾ ਸਟੇਜ ਉਹ ਲੰਘ ਚੁੱਕਿਆ ਅਗੇ ਆਪਾਂ ਵਧ ਚੁੱਕਿਆ।
ਅੱਗੇ ਆਪਾਂ ਵੱਧ ਚੁੱਕੇ ਹਾਂ ਤੇ ਹੁਣ ਬੈਟਰ ਇਹੀ ਹੈ। ਕਿ ਆਪਾਂ ਕਲੀਅਰ ਡਿਸੀਜਨ ਲਈਏ ਕਿਸੇ ਦੀ ਰਾਏ ਲਈਏ ਕਾਂਸਲਿੰਗ ਕਰੀਏ ਉਹ ਜ਼ਿਆਦਾ ਵਧੀਆ ਰਹੇਗਾ।
ਹਾਂ ਵਧੀਆ ਰਹੇਗਾ ਬਸ ਉਹੀ ਐ ਨਾ ਵੀ ਅੱਗੇ ਦੇ ਟਾਈਮ ਦੀ ਕਹੀਂ ਕਿਉਂਕਿ ਉਮਰਾਂ ਵੀ ਲੰਘ ਰਹੀਆਂ ਨੇ। ਤੇ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਕੋਈ ਚੱਜ ਦੀ ਚੀਜ਼ ਵਧੀਆ ਸਕਿਓਰ ਜੇ। ਸੁਰੱਖਿਅਤ ਆਪਣੀ ਹੀ ਲਈ ਕੁਛ ਵਧੀਆ ਮਿਲ ਜੇ ਤਾਂ ਸਹੀ ਆ। ਉਹਦੇ ਨਾਲ ਆਪਾਂ ਸੈਟਲ ਵੀ ਹੋ ਸਕਦੇ ਆ, ਕਿਤੇ ਹੋਰ ਜਾਣ ਦੀ ਵੀ ਲੋੜ ਨੀ ਜੇ ਆਪਾਂ ਆਪਣੇ ਕਿਤੇ ਏਥੇ ਰਾਜੇ ਚ ਆਪਣੇ ਇੱਕ ਸਟੇਟ ਪੰਜਾਬ ਚੀ ਜਾ ਆਪਣੇ ਚ ਕੁਛ ਵਧੀਆ ਮਿਲ ਜਾ ਹੋਰ ਕਿਤੇ ਬਾਰ ਆਪ ਪੰਜਾਬ ਜਾਣ ਦੀ ਕੋਈ ਲੋੜ ਨੀ। ਪਰ ਦੇਖੋ, ਕੀ ਕਿੰਨਾ ਕੁ ਮਿਲਦਾ। ਏਹ ਕਿੰਨਾ ਹੁੰਦਾ ਵੈਸੇ ਮੈਂ ਸੋਚ ਤਾਂ ਬੌਤ ਕੁੱਛ ਰੀ ਆਂ ਕਿ ਏ ਏਹ ਕਰਨਾ ਉਹ ਕਰਨਾ ਪੋਸਟਾਂ ਵੀ ਦੇਖਦੀ ਐ ਨਿਕਲਦੀ ਐ ਪਰ ਫੇਰ ਈ ਅਪ ਆਪਣੀ ਕੋਲੀਫਿਕੇਸ਼ਣ ਰੈ ਜਾਂਦੀ ਐ ਬਈ ਅਪਾਂ ਓਸ ਲਾਇਕ ਨੀ ਹਜੇ ਹੁੰਦੇ। ਕਿਤੇ ਨੰਬਰਾਂ ਚੋਂ ਜਾ ਫਿਰ ਕਿਤੇ ਪੋਸਟ ਵੱਡੀਆਂ ਹੁੰਦੀਆਂ ਨੇ ਤੇ ਆਪਾਂ ਹਜੇ ਘਰੇ ਗ੍ਰੈਜੂਏਟ ਈ ਕੀ ਕੀਤੀ ਐ ਕੋਈ ਮਾਸਟਰਸ ਨੀ ਹਲੇ ਕੀਤੀ।
ਨਹੀਂ ਜੇ ਆਪਾਂ ਦੇਖੀਏ, ਜਿੰਨੀਆਂ ਵੀ ਪੋਸਟਾਂ ਨੇ ਸਾਰੀਆਂ ਲਈ ਗ੍ਰੈਜੂਏਸ਼ਨ ਚਾਈਦੀ ਐ, ਮਾਸਟਰਸ ਦੀ ਰਿਕੁਆਇਰਮੈਂਟ ਨਾ ਬਹੁਤ ਹਾਈ ਪੇ ਮਤਲਬ ਆਪਾਂ ਕੈ ਸਕਦੇ ਆਂ ਉਹ ਜੋ ਮਾਸਟਰਸ ਐ। ਓਦੇ ਲਈ ਮੇ ਬੀ ਪੰਜ-ਛੇ ਪ੍ਰਸੈਂਟ ਪੋਸਟਾਂ ਨੇ ਜੇ ਰਿਕਵਾਰਮੈਂਟ ਅਪਾਂ ਦੇਖੀਏ ਤਾਂ।
ਔ ਤਾਂ ਹੈ ਪਰ ਕਈ ਪੋਸਟ ਓਹੋ ਜੀ ਹੁੰਦੀਆਂ ਨੇ ਨਾ ਜਿਨਾਂ ਨੂੰ ਮਾਸਕ ਟਰ ਦੀ ਲੋੜ ਆ, ਜਿਨ੍ਹਾਂ ਨੂੰ ਮਾਸਟਰਸ ਦੀ ਲੋੜ
ਟੀਚਿੰਗ ਦੇ ਵਿੱਚ ਤਾਂ ਫਿਰ ਓਹ ਰਿਕੁਆਇਰਮੈਂਟ ਮੰਗਦੇ ਨੇ ਗ੍ਰੈਜੂਏਸ਼ਨ ਕਾਫੀ ਨੀ ਹੁੰਦੀ।
ਹਾਂ, ਟੀਚਿੰਗ ਚ ਮਾਈਨਵ ਟੀਚਿੰਗ ਚ ਬੀਏਡ ਮੰਗਦੇ ਨੇ ਬੀਏਡ ਫੇਰੀ ਓਹ ਬੀਏਡ ਜਿਦਾ ਕਰਨ ਦਾ ਮੂਡ ਹੈ ਨੀ ਗਾ। ਓਹ ਬੀਐਡ ਨਾ ਕਰਕੇ ਅੱਗੇ ਮਾਸਟਰ ਹੀ ਦੇ ਚਲੋ ਕਰਨਾ ਚਾਹੇ ਪਰ ਫੇਰ ਵੀ ਮਾਸਟਰ ਤੋਂ ਬਾਦ ਓਨਾਂ ਨੂੰ ਬੀਐਡ ਮੰਗ ਦੇ ਹੀ ਮੰਗਦੇ ਐ, ਵੈਸੇ ਤਾਂ ਮੇਰੇ ਘਰ ਦੇ ਵੀ ਕੈੰਦੇ ਐ ਕਿ ਤੂੰ ਬੀਏਡ ਈ ਕਰ ਲਾ। ਬੀਐਡ ਕਰਕੇ ਆਵਦਾ ਟੀਚਿੰਗ ਚ ਇੱਕ ਪ੍ਰੋਫੈਸ਼ਨ ਬਣਾ ਲਾ, ਟੀਚਿੰਗ ਚ ਇਕ ਵਧੀਆ ਮਤਲਬ ਇੱਕ ਪੱਧਰ ਤੇ ਪੋੰਚ ਜਾ। ਪਰ ਮੈਂ ਮੈਨੂੰ ਨਈ ਹੈਗਾ ਕਿ ਮੈਂ ਟੀਚਿੰਗ ਚ ਜਾਵਾਂ। ਕਿਉਂਕਿ ਮੈਨੂੰ ਹੈਗਾ ਵੀ ਕਿ ਕਿਤੇ ਕੋਈ ਵਧੀਆ ਕੋਈ ਜਿਵੇਂ ਫੋਰੈਸ ਡਿਪਾਰਟਮੈਂਟ ਵਿੱਚ ਕੁੱਛ ਆਪਾਂ ਐਵੇਂ ਕੁਛ ਕਰ ਲਈਏ, ਉੱਥੇ ਜਾ ਕੇ ਉੱਥੇ ਬਥੇਰੀਆਂ ਪੋਸਟਾਂ ਨਿਕਲਦੀਆਂ ਨੇ।
ਬਥੇਰੀਆਂ ਪੋਸਟਾਂ ਨੇ ਨਿਕਲਦੀਆਂ ਨੇ ਜ਼ੂਲੋਜੀ ਦੇ ਵਿੱਚ ਮੈਨੂੰ ਤਾਂ ਨੀ ਲੱਗਦਾ ਕਿ ਬੱਚਿਆਂ ਦਾ ਅ ਏਨਾ ਪੋਰਸ਼ਨ ਕਵਰਡ ਹੈ। ਜਿਨੀਆਂ ਪੋਸਟਾਂ ਦੀ ਰਿਕੁਆਰਮੈਂਟ ਹੈਗੀ ਐਂ, ਜੂਲੋਜੀ ਦੇ ਬਹੋਤ ਜੈਦਾ ਅਪਾ ਜੋ ਦੇਖੀਏ ਤਾਂ ਸਕੋਪ ਹੈਗਾ ਤਾਂ ਮੈਂ ਤੁਹਾਨੂੰ ਓਹੀ ਮੋਟੀਵੇਟ ਕਰੂੰਗੀ ਜੋ ਤੁਹਾਡਾ ਦਿਲ ਕਹਿੰਦਾ ਓਹ ਕਰੋ।
ਹਾਂ, ਦਿਲ ਤਾਂ ਓਹੀ ਆ, ਨਹੀਂ ਘਰਦਿਆਂ ਨੂੰ ਨੀ ਪਤਾ ਪਰ ਘਰਦੇ ਬਸ ਇਹੀ ਕੈੰਦੇ ਨਾ ਵੀ ਚਲੋ ਜੇਕਰ ਕੋਈ ਰਾਹ ਨੀ ਮਿਲ ਰਿਆ ਤਾਂ ਫਿਰ ਟੀਚਿੰਗ ਲਾਸਟ ਔਪਸ਼ਨ ਆ ਵੇਖੋ ਜੇੜੇ ਸਿੰਪਲ ਬੀ ਐੱਸ ਸੀ ਕਰ ਚੁੱਕੇ ਨੇ ਹੁਣ ਔ ਐਮ ਐੱਸ ਸੀ ਕਰਨਗੇ, ਓਨਾਂ ਲਈ ਫਿਰ ਇੱਕ ਆਲਟਰਨੇਟਿਵ ਜੇੜਾ ਬੈਕਅਪ ਪਲੈਨ ਔ ਟੀਚਿੰਗ ਦਾ ਹੀ ਰੈੰਦੈ। ਤੇ ਐਟ ਦੀ ਐਂਡ ਔਫ ਦਾ ਡੇ ਓਹ ਏਹੀ ਘੱਟ ਹੀ ਕਰਦੇ।
ਹਾਂਜੀ ਉਹ ਤਾਂ ਸਮਝ ਸਕਦੇ ਆ, ਬਟ ਮੈਂ ਤਾਂ ਏਹੀ ਕਹੂੰਗੀ ਕੇ ਹਾਂਜੀ ਮੈਂ ਤਾਂ ਏਹੀ ਕਹੂੰਗੀ ਅਵੇਅਰਨੈਸ ਰੱਖੋ ਆਪਾਂ ਜਦ ਤੱਕ ਬਾਹਰ ਨਹੀਂ ਜਾਂਦੇ ਆਪਾਂ ਪਤਾ ਨਹੀਂ ਕਰਦੇ ਹਨਾ, ਜਦ ਤੱਕ ਆਪਾਂ ਸਟਰਗਲ ਨੀ ਕਰਦੇ ਆਪਾਂ ਨੂੰ ਪਤਾ ਨੀ ਚੱਲੂਗਾ। ਕਿ ਵੀ ਕੀ ਚਾਲ ਰੀ ਐ, ਰਿਕੁਆਇਰਮੈਂਟ ਕੇੜੀ ਚੀਜ਼ ਦੀ ਐ? ਫੇਰ ਈ ਆਪਾਂ ਓਹ ਚੀਜ਼ ਕਰਾਂਗੇ ਜਦ ਅਪਾਂ ਨੂੰ ਪਤਾ ਈ ਨੀ ਰਿਕੁਆਇਰਮੈਂਟ ਹੈ ਕੀ ਆਪਾਂ ਕਰਾਂਗੇ ਕੀ, ਓਹ ਤਾਂ ਫ਼ਿਰ ਆਪਾਂ ਕਿਸੇ ਤੋ ਵੀ ਸੁਣ ਸਕਦੇ ਆਂ ਜੇੜੇ ਅਪਣੇ ਆਲੇ-ਦੁਆਲੇ ਲੋਕ ਨੇ ਨਾ, ਓਨਾਂ ਨੂੰ ਵੀ ਆਪਣੇ ਜਿੰਨੀ ਹੀ ਨੌਲੇਜ ਐ ਓਨਾਂ ਨੂੰ ਆਊਟ ਔਫ ਦਾ ਬੋਕਸ
ਪਰ ਮੈਂ ਤੁਆਨੂੰ ਫੇਰ, ਓਹੀ ਚੀਜ਼ ਬੋਲ ਰਹੀ ਆਂ ਬੀ ਮੈਨੂੰ ਐਵੇਂ ਐ ਜੈਦਾ ਏਹ ਚੀਜ਼ ਦਾ ਮ ਮੈਨੂੰ ਹੈਗਾ, ਕਿ ਹੁਣ ਆਪਾਂ ਜਿਵੇਂ ਸਾਰਾ ਕੁਛ ਚਲੋ ਕਰ ਲਾਂਗੇ। ਪਰ ਆਪਣੇ ਜਦੋਂ ਆਪਾਂ ਉਹ ਸਟੇਜ ਤੇ ਪੋੰਚਾਂਗੇ ਨਾ ਕਿ ਜੇੜਾ ਅਪਣਾ ਟਾਈਮ ਹੈ ਹੁਣ ਜੋਬ ਲੈਣ ਦਾ ਯਾ ਫਿਰ ਨਾ ਫਿਰ ਇਗਜਾਮ ਕਰੈਕ ਕਰਨ ਦਾ ਓਸੇ ਟਾਈਮ ਕੁਛ ਨਾ ਕੁਛ ਹੋ ਜਾਂਦਾ। ਗਵਰਮੈਂਟਾਂ ਦੀ ਪੋਲਸੀਆਂ ਬਦਲ ਲੈਂਦੀਆ ਸਾਰਾ ਕੁਛ ਹੋ ਜਾਂਦਾ ਐ ਏਧਰ ਦੀ ਚੀਜ਼ਾਂ ਉੱਧਰ ਹੋ ਜਾਂਦੀਆਂ। ਤੇ ਫਰਕ ਜਿਹੜੇ ਆ ਜਾਂਦੇ ਨੇ ਨਾ ਥੋੜਾ ਟਾਈਮ ਟੂ ਟਾਈਮ, ਟਾਈਮ ਟੂ ਟਾਈਮ ਏ ਥੋੜ੍ਹੇ ਖਰਾਬ- ਕਰ ਜਾਂਦੇ ਆ ਤੇ ਫਿਰ ਉੱਥੇ ਆਪਾਂ ਫਿਰ ਵਿਚ-ਵਿਚਾਲੇ ਬਹਿ ਜਾਗੇ ਧਰਨੇ ਲਾਣ ਜੋਗੇ, ਓਦਾ ਕੁਛ ਹੋਣਾ ਨੀ।
ਨਹੀਂ ਤੁਸੀਂ ਪੋਜੀਟਿਵ ਸੋਚੋ ਸਭ ਵਧੀਆ ਹੋਊਗਾ, ਅਪਣੇ ਫੇਵਰ 'ਚ ਹੀ ਹੋਊਗਾ। ਤੇ ਏਨਾਂ ਤਾਂ ਮੈਨੂੰ ਪਤਾ ਹੈ ਤੁਸੀਂ ਡਿਜ਼ਰਵ ਕਰਦੇ ਓ ਬਹੁਤ ਵਧੀਆ ਪੋਸਟ ਤੁਸੀਂ ਕਰੋਗੇ ਵੀ ਪਤਾ ਕੀ ਆਪਾਂ
ਅਹ, ਸਾਰੀ ਫੈਮਿਲੀ ਦਾ ਬੋਝ ਆਪਣੇ ਤੇ ਹੁੰਦਾ ਨਾ ਵੀ ਆਪਾਂ ਹੀ ਹਾਂ ਆਪਣੇ ਸਿਰ ਤੇ ਹੀ ਹੈ ਜਾਂ ਤਾਂ ਆਰ ਬੇੜੀ ਯਾ ਪਾਰ, ਯਾ ਆਰ ਯਾ ਪਾਰ ਉਹ ਹੁੰਦੀ ਹੈ ਨਾ ਗੱਲ ਵੀ ਹਾਂ ਇਹ ਬੱਚਾ ਹੀ ਕਰ ਸਕਦਾ ਕੁਛ ਹੁਣ ਤਾਂ ਇਹੀ ਕਰੂਗਾ ਇਹਦੇ ਤੇ ਹੀ ਸਾਰੀਆਂ ਉਮੀਦਾਂ ਨੇ, ਉਹ ਪ੍ਰੈਸ਼ਰ ਨਾਲ ਵੀ
ਹੈ, ਉਮੀਦਾਂ ਨੀ ਸਾਰਿਆਂ ਨੂੰ ਹੁੰਦੀਆਂ ਨੇ ਤਾਂ ਫੇਰ ਉਹਦੇ ਤੇ ਖੜਾ ਉਤਰਨਾ ਵੀ ਇੱਕ ਫੇਰ ਉਹ ਚੀਜ਼ ਵੀ ਬਣਾ ਲਈ ਉਹ ਵੀ ਇੱਕ ਹੋਰ ਵੱਖਰੀ ਰਿਸਪੋਂਸੀਬਿਲਿਟੀ ਹੋ ਜਾਂਦੀ ਏ।
ਹਾਂਜੀ ਸਹੀ ਕਿਹਾ, ਨਹੀਂ-ਨਹੀਂ ਕਰ ਲਾਂਗੇ- ਨਹੀਂ-ਨਹੀਂ ਆਪਾਂ ਡਿਜ਼ਰਵ ਕਰਦੇ ਹਾਂ ਮਿਲ ਤਾਂ ਜਾਊਗਾ ਇ ਇੰਨਾ ਕੋਈ ਉਹ ਨਹੀਂ ਹੈਗਾ ਇੰਨਾ ਵੀ ਰੱਬ ਉਹ ਨਹੀਂ ਹੈਗਾ। ਆਪਣੇ ਤੇ ਵੀ ਹਾਂ ਆਪਾਂ ਨੂੰ
ਹਾਂ ਮਿਲ ਜਾਵੇ, ਬਸ ਮਿਹਨਤ ਜਿਹੜੀ ਉਹ ਖੂਹ 'ਚ ਨਾ ਜਾਵੇ।
ਨਹੀਂ-ਨਹੀਂ ਜਮਾ ਵੀ ਨਹੀਂ ਐਵੇਂ ਨੀ ਹੁੰਦਾ। ਇਹ ਟਾਈਮ ਪਹਿਲਾਂ ਪਹਿਲਾਂ ਪਿਛਲੇ ਟਾਈਮ 'ਚ ਹੁੰਦਾ ਸੀ ਜਦੋਂ ਪਿਛਲੀਆਂ ਸਰਕਾਰਾਂ ਸੀ ਉਦੋਂ ਐਵੇਂ ਬਹੁਤ- ਉਪਰਲੀ ਕੋਈ ਨੀ ਉਦੋਂ ਐਮੇ ਦਾ ਬਹੁਤ ਬਹੁਤ ਕੁਛ ਹੋਇਆ ਗਾ।
ਹਾਂ ਪਰ ਹੁਣ ਵੀ ਡਰ ਜਾ ਹੀ ਲੱਗਦਾ ਕਿਉਂਕਿ ਮਾਹੌਲ ਵੀ ਠੀਕ ਹੈ ਨੀ ਨਾ ਅੱਜ ਦੇ ਟੈਮ
ਦੇ ਲੈਵਲ ਤੇ ਦੇਖੀਏ ਤਾਂ ਡਰ ਲੱਗਦਾ ਜੇ ਆਪਾਂ ਸਟੇਟ ਦੇ ਲੈਵਲ ਤੇ ਦੇ ਕੀ ਮੈਨੂੰ ਲੱਗਦਾ ਇਹ ਸਰਕਾਰ, ਚੰਗੀ ਐ। ਹਾਂਜੀ ਹਾਂਜੀ ਕਿਉਂਕਿ ਮੇਰੇ, ਰਿਸ਼ਤੇਦਾਰੀਆਂ ਚ ਵੀ ਨਾ ਬਹੁਤ ਬੱਚੇ ਲੱਗੇ ਨੇ ਐਵੇਂ ਐ ਤਾਂ ਫੇਰ ਉਹ ਹੁੰਦਾ ਕਿ ਵੀ ਯਾਰ ਉਹ ਲੱਗ ਸਕਦੇ ਨੇ ਆਪਣੇ ਚ ਕਿਹੜਾ ਕੋਈ ਕਮੀ ਆਪਾਂ ਨੂੰ ਵੀ ਰੱਬ
ਤਾਂ ਹੀ ਨਾ ਜਿੰਨਾ 'ਚ ਦੇਖੋ ਜਿੰਨਾ ਜੋ ਏਬਲ ਹੈ ਨੀ ਜਿਹਨਾ ਨੂੰ ਲੱਗਦਾ ਉਹ ਬੰਦੇ ਯੋਗੇ ਹੈ ਨਹੀਂ ਕਿਸੇ ਚੀਜ਼ ਦੇ ਉਹ ਫੇਰ ਵੀ ਉਹ ਅੱਗੇ ਵਧੇ ਪਏ ਆ। ਜਾਂ ਫਿਰ ਉਹਨਾਂ ਤੋਂ ਸ਼ਾਇਦ ਆਪਾਂ ਜੋ ਕੈਲੀਵਰ ਹੈਗਾ ਸੀ ਪਰ ਆਪਾਂ ਨਹੀਂ ਕਰ ਪਾਏ। ਪਤਾ ਨੀ ਕਿਹੜੇ ਰੀਜ਼ਨ ਆ ਜਾਂਦੇ ਨੇ ਜਾਂ ਆ ਜਾਂਦੇ ਹੋਣਗੇ ਜਾਂ ਆਣਗੇ।
ਉਹ ਤਾਂ ਫਿਰ ਮੇਰੀ ਗੱਲ ਸੁਣੋ, ਪਤਾ ਕੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਹੀ ਨਹੀਂ-ਨਹੀਂ ਗ੍ਰੈਜੂਏਸ਼ਨ ਤੋਂ ਬਾਅਦ ਹੀ ਉਹ ਪਾਉਂਦਾ ਹੈ ਉਸ ਤੋਂ ਪਹਿਲਾਂ ਗ੍ਰੈਜੂਏਸ਼ਨ ਤੋਂ ਪਹਿਲਾਂ ਨਾ ਐ ਹੁੰਦਾ ਕਿ ਵੀ ਯਾਰ
ਉਹ ਤਾਂ ਸਾਰੀ ਸਿਡੀ ਸੇਮ ਚੱਲਦੀ ਐ। ਉਹ ਤਾਂ ਸੀ ਸੀਡੀ ਸੇਮ ਚਲਦੀ ਗ੍ਰੈਜੂਏਸ਼ਨ ਵਾਸਤੇ ਪਤਾ ਕੀ ਆ ਪਲੱਸ ਟੂ ਤੱਕ ਹੁੰਦਾ ਟੈਂਸ਼ਨ ਵੀ ਹੁਣ ਕੀ ਕਰਨਾ। ਚਲੋ ਗ੍ਰੈਜੂਏਸ਼ਨ 'ਚ ਕੁਛ ਕਰ ਲਿਆ ਉਸ ਤੋਂ ਬਾਅਦ ਗ੍ਰੈਜੂਏਸ਼ਨ ਹੁਣ ਹੋ ਜੇ ਤੇ ਗ੍ਰੈਜੂਏਸ਼ਨ ਤੋਂ ਬਾਅਦ ਵੀ ਔਖਾ ਹੋ ਜਾਂਦਾ ਵੀ ਹੁਣ ਕੀ ਕਰਨਾ।
ਨਹੀਂ-ਨਹੀਂ ਹੁਣ ਤਾਂ ਨੌਕਰੀਓ ਕਰਨੀ ਆ ਹੁਣ ਤਾਂ ਅੱਗੇ ਪੜ੍ਹਾਈ ਮੇਰਾ ਤਾਂ, ਕੋਈ ਮਨ ਨੀ ਪੜ੍ਹਾਈ ਕਰਨ ਦਾ ਜੇ ਕਰਨਾ ਮੈਂ ਕੰਪਿਊਟਰ ਦਾ ਡੀ ਡਿਪਲੋਮਾ ਕਰੂੰਗੀ ਬਸ ਮੈਂ ਨੌਕਰੀ ਹੀ ਲੱਭੂਗੀ ਹੁਣ ਕਿਉਂਕਿ, ਨਹੀਂ-ਨਹੀ, ਬਹੁਤ ਪੜਾਤਾ ਘਰਦਿਆਂ ਨੇ। ਨਹੀਂ ਬਹੁਤ ਪੜ੍ਹਾ ਤਾਂ ਘਰਦਿਆਂ ਨੇ ਏਦੋਂ ਤਾਂ ਹੁਣ ਕੀ ਪੜ੍ਹਾਈ ਕਰਾਉਣਗੇ ਬੇਚਾਰੇ ਇਹ, ਜੇ ਮੈਂ ਪੜੂਗੀ ਅੱਗੇ ਤਾਂ ਮੈਂ ਹੁਣ ਆਪਦੇ ਬਲਬੂਤੇ ਤੇ ਹੀ ਪੜ੍ਹਨਾ ਚਾਹੁੰਨੀ ਹੂੰ ਹੂੰ ਹੂੰ, ਚਲੋ ਜੇ ਅੱਗੇ ਐਮ ਬੀ ਏ ਕੀਤੀ ਮੈਂ- ਹਾਂ ਤਾਂ ਚਲੋ ਮੇਰੀ ਤਨਖਾਹ ਹੋ ਗਈ ਚਲ ਉਹਦਾ ਦਸ ਪਰਸੈਂਟ ਪੋਰਸ਼ਨ ਮੈਂ ਐਮ ਬੀ ਏ ਵਾਸਤੇ ਰੱਖ ਲੂੰ। ਐਂ ਦਾ ਨੀ ਹੈਗਾ ਮੈਂ ਹੁਣ ਗ੍ਰੈਜੂਏਸ਼ਨ ਕਰਕੇ ਹਟੀ ਹੁਣ ਮੈਂ ਮਾਸਟਰਸ ਕਰਨ ਲੱਗਜਾ।
ਮੈਨੂੰ ਵੀ ਇਹ ਚੀਜ਼ ਈ ਸਹੀ ਲੱਗਦੀ ਏ ਕਿ ਨਾ ਆਪਾਂ ਮਤਲਬ ਆਪ ਪੜ੍ਹੀਏ ਪੜ ਕੇ ਨਾਲ ਮਤਬ ਜੇ ਪੜ੍ਹਨਾ ਹੋਵੇ ਆ ਜਿਹੜੀ ਗ੍ਰੈਜੂਏਸ਼ਨ ਕਰਕੇ ਆਪਣੀ ਤੋਂ ਬਾਅਦ ਆਪਾ ਬਸ ਇੱਕ ਨੌਕਰੀ ਲੱਭ ਲਿਏ ਓ ਇੱਕ ਉੱਥੋਂ ਬਸ ਆਪਾ ਸੇਵਿੰਗ ਨਾਲ ਥੋੜੀ ਇਨਕਮ ਜਿਹੜੀ ਹੁੰਦੀ ਰਏ ਜਨਰੇਟ ਉਹ ਆਪਾਂ ਸਾਰੀ ਵਿੱਚ ਪਾਦੀਏ ਆਪਣੇ ਕੋੋਰਸ ਕਰਨ ਚ ਉੱਥੋਂ ਵੀ ਬਹੁਤ ਫਾਇਦਾ ਹੋ ਜਾਂਦਾ ਏ।
ਬਹੁਤ ਫਾਇਦਾ ਹੋ ਜਾਂਦਾ ਗ੍ਰੈਜੂਏਸ਼ਨ ਤੱਕ ਤਾਂ ਘਰਦਿਆਂ ਦੇ ਉੱਤੇ ਆਪਾਂ ਡਿਪੈਂਡੈਂਟ ਰਹਿੰਦੇ ਆ ਹੁਣ ਇੱਕੀ ਸਾਲ ਬਾਈ ਸਾਲ ਦੇ ਹੋ ਰਹੇ ਆ ਉਸ ਤੋਂ ਬਾਅਦ ਜੇ ਆਪਾਂ ਮਾਸਟਰਸ ਕਰਨ ਬੈਠ ਗੇ ਤਿੰਨ ਸਾਲ ਮਾਸਟਰਸ ਜਾਣਗੇ। ਪੱਚੀ ਸਾਲ ਦੇ ਹੋਜਾਂਗੇ ਨਹੀਂ ਪੋਸੀਬਲ ਨਹੀਂ ਹੋ ਪਾਉਣਾ।
ਕੋਈ ਗੱਲ ਨੀ ਕੋਈ ਗੱਲ ਨੀ ਚਲੋ ਆਣ ਵਾਲੇ ਟਾਈਮ ਚ ਦੇਖਦੇ ਕਿਨੇ ਕ ਗੱਲ ਹੁੰਦੀ ਆ। ਪਰ ਹਾਲੇ ਤੱਕ ਤਾਂ ਮੈਂ ਇਹੀ ਮੇਰੇ ਥੋੜੇ ਚੱਲ ਰਹੇ ਸੀਗੇ ਮਾਇੰਡ ਚ ਜਿਹੜਾ ਮੈਂ ਡਿਸਕ ਤੁਹਾਡੇ ਨਾਲ ਹੀ ਕਰਨਾ ਸੀ
ਇਕੱਤੀ ਸਾਲ ਤੋਂ ਪਹਿਲਾਂ ਸਕਸੀਡ ਕਰਨਾ ਲਾਈਫ ਚ ਸਕਸੈਸਫੁਲ ਹੋਣਾ ਸਟੇਬਲ ਕਰਨਾ ਸਾਰਾ ਕੁਛ ਸਾਰਾ ਕੁਛ ਕਰਨਾ ਸਹੀ ਇਕੱਤੀ ਸਾਲ ਤੋਂ ਪਹਿਲਾਂ ਪਹਿਲਾਂ ਮੇਰੇ ਜੇ ਤੇ ਇਨਾ ਪ੍ਰੈਸ਼ਰ ਏ। ਮੈਨੂੰ ਤਾਂ ਕਹਿ ਰਹੇ ਨੇ ਹੁਣੇ ਕਰ ਲੈ ਪੱਚੀ ਸਾਲ ਤੋ ਪੱਚੀ ਸਾਲ
ਨਾ-ਨਾ ਕੋਈ ਨਾ ਚਲੋ ਸਾਰਾ ਕੁਛ ਆਰਾਮ ਨਾਲ ਈ ਕਰਨਾ ਇੰਨਾ ਕੋਈ ਆਪਾਂ ਕਾਲੀ ਨਹੀ ਕਰਨੀ ਬਾਕੀ ਚਲੋ ਕੋਈ ਨਾ ਹੁਣ ਠੀਕ ਆ ਫਿਰ
ਠੀਕ ਏ ਚਲੋ ਠੀਕ ਏ। ਵਧੀਆ ਲੱਗਿਆ ਗੱਲ ਕਰਨ ਚ ਹਾਂ ਕਰਲਾ ਗੇ ਕਰਲਾ ਗੇ ਸਭ ਸਹੀ ਹੋ ਜੋ
ਥੋੜਾ ਸਟਰੈਸ ਹੈਗਾ ਸੀ ਮਾਈਡ 'ਚ ਪਰ ਹੁਣ ਠੀਕ ਆ। ਹ ਹਾਂ ਥੋੜੀ ਟੈਂਨਸ਼ਨ ਜੀ ਹੋਈ ਪਈ ਸੀ ਹਾਂਜੀ ਚਲੋ ਕੋਈ ਗੱਲ ਨੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ